ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ।
ਹੋਰ ਠੀਕ ਠਾਕ ਜੀ ਤੁਸੀਂ ਸੁਣਾਓ ਅੱਜ ਕੱਲ੍ਹ ਕਿੱਥੇ
ਬਸ ਅੱਜ ਕੱਲ ਥੋੜਾ ਬੜੇ ਦਿਨ ਹੋਏ ਮੈਂ ਕਿਹਾ ਚ ਤੁਹਾਡੇ ਨਾਲ ਗੱਲ ਕਰੀਏ ਬਹੁਤ ਦਿਨ ਹੋ ਗੱਲ ਕੀਤੇ ਹੋਏ
ਅੱਛਾ ਕੱਲ ਕਿੱਥੇ ਬੀਜੀਓ ਤੁਸੀਂ ਮੈਂ ਕਿਹਾ ਅੱਜ ਕੱਲ੍ਹ ਕਿਸ ਤਰ੍ਹਾਂ ਬੀਜੀ ਹੋ ਤੁਸੀਂ
ਮੈਂ ਆਜ ਉਹ ਨਾ ਸ਼ਿਫਟਿੰਗ ਕਰ ਰਹੇ ਸੀ। ਸੀ ਨਾ
ਅੱਛਾ ਹਾਂਜੀ ਹਾਂਜੀ ਸ਼ਿਫਟ ਹਾਂਜੀ ਅਤੇ ਕਿੱਥੇ ਕਿੱਦਾਂ ਨਵੀਂ ਜਗ੍ਹਾ ਗਏ ਓ
ਹਾਂਜੀ-ਹਾਂਜੀ ਅਸੀਂ ਅ ਦੂਸਰੇ ਸ਼ ਦੂਸਰੇ ਸ਼ਹਿਰ ਸ਼ਿਫਟਿੰਗ ਕੀਤੀ ਹੈ ਉਹ ਮੇਰੇ ਬੇਟੇ ਦੀ ਜੋਬ ਹੈ ਨਾ ਇੱਥੇ। ਤੇ ਫੇਰ ਇਸ ਕਰਕੇ ਇਹਨੂੰ ਸ਼ਿਫਟਿੰਗ ਕਰਨੀ ਪਈ ਸਾਨੂੰ ਇੱਥੇ। ਹਾਂਜੀ। ਤੇ ਥੋੜਾ ਜਿ ਬੜਾ ਔ ਔਖਾ ਏ ਸ਼ਿਫਟਿੰਗ ਕਰਨੀ ਬੜਾ ਸਮਾਨ ਸਾਰਾ ਇੱਕ-ਇੱਕ ਚੀਜ਼ ਸੰਭਾਲ ਹਾਂਜ ਜੀ ਤੇ ਇੱਕ-ਇੱਕ ਚੀਜ਼ ਸੰਭਾਲ ਕੇ ਲਿਆਣੀ ਹਾਂਜ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਹਾਂ।
ਬੜਾ ਸਾਬ ਕਾਫੀ ਸਮਾਨ ਸਾਂਭਦੇ ਰਸੋਈ ਦਾ ਸਮਾਨ ਇੱਕ ਪਾਸੇ? ਰਸੋਈ ਦਾ ਸਮਾਨ ਇੱਕ ਜਗ੍ਹਾ ਬਣਾਉਂਦੇ ਹੋ?
ਹਾਂਜੀ ਹਾਂਜੀ ਹਾਂ ਬੜੇ ਕਿੰਨੇ ਟਾਈਮ ਤੇ ਲੱਗ ਜਾਂਦਾ ਪੈ ਕਿੰਗ ਕਰਦੀਆਂ। ਡੱਬੇ ਅਲੱਗ ਪਾ ਨਜ ਅ ਅਲੱਗ ਕਾਰਟਨ ਇਚ ਤੇ ਮਤਲਬ ਬੜਾ ਈ ਬੈਗ ਹੀ ਬੈਗ। ਡੱਬੇ ਈ ਡੱਬੇ। ਫੇਰ ਅ ਸਮਾਨ ਵੀ ਤਵਾਨੂ ਪਤਾ ਘਰਾਂ ਦਾ ਬੌਤ ਜਾਦਾ ਹੁੰਦਾ ਏ।
ਹਾਂ ਬੜਾ ਮੁਸ਼ਕਿਲ ਕੰਮ ਏ ਐ ਤੇ।
ਹਾਂਜੀ, ਬੜਾ ਸਮਾਨ ਭਾਰੀ ਵੀ ਹੁੰਦਾ।
ਹਾਂਜੀ, ਫੇਰ ਕਿਸ ਤਰ੍ਹਾਂ ਟਰੱਕ ਕੀਤਾ ਸੀ?
ਹਾਂਜੀ, ਟਰੱਕ ਕੀਤਾ ਸੀ ਫਿਰ ਕਾਰਾਂ ਚ ਸਮਾਨ ਆਇਆ ਸੀ ਜਿਵੇਂ ਬੜਾ ਬੜਾ ਜੇੜਾ ਕੋ ਡੈਲੀਕੇਟ ਸਮਾਨ ਜਿਵੇਂ ਹੋ ਗਿਆ ਟੀ ਵੀ ਹੋ ਗਏ, ਸ਼ੀਸ਼ੇ ਹੋ ਗਏ।
ਤੇ ਲਿਜਾਣ ਆਲੈ, ਹੁੰ।
ਹਾਂ, ਕਰੋਕਰੀ ਤੁਵਾਂਨੂੰ ਪਤੈ, ਘਰਾਂ ਦੀ ਕਰੋਕਰੀ ਕਿੰਨੀ ਹੁੰਦੀ ਏ। ਬੜੀ ਜੈਦਾ ਹੁੰਦੀ ਏ, ਔ ਔ ਵੀ ਸਾਰਾ ਫਿਰ ਕਾਰਾਂ ਇਚ ਸਾਬ ਨਾਲ ਲਿਆਣਾ ਪੈਂਦਾ ਏ। ਫੇਰ ਲਿਆ ਕੇ, ਓਨੂੰ ਸੈੱਟ ਕਰਨਾ ਅਲੱਗ ਕਾਮ ਏ। ਤੇ ਚਲੋ ਐ ਸਭ ਤੇ, ਕੰਮ ਹੈ ਹੀ ਨੇ। ਫ਼ਿਰ ਦਿਲ ਲਗਾਣੇ ਬੜੇ ਔਖੇ ਐਂ, ਨਵੀਂ
ਹਾਂ ਹਾਂ, ਬੜਾ ਮੁਸ਼ਕਿਲ ਏ। ਕਿਨਾਂ ਇੱਥੇ ਉੱਥੇ ਫਿਰ ਨਵੇ ਸੈ਼ ਅਤੇ ਜਾ ਤੇ ਨਵੇਂ ਬੰਦਿਆਂ ਦੇ ਨਾਲ ਮਿਲ ਨਾ। ਫਿਰ ਉੱਥੇ ਸਾਰਿਆਂ ਨਾਲ ਵਾ ਵੀ ਬਣਾਂਣੀ ਏ, ਇਥੇ ਫਿਰ ਅਪਣਾ ਮੱਲਾ ਬਣ ਜਾਂਦੈ ਕਿ, ਜਿੱਥੇ ਬੰਦਾ ਪੈਲੇ ਰੈੰਦੈ। ਇੱਥੇ ਤੇ ਤੁਵੈਡੇ ਨਾਲ ਪਾਰਕ ਵੀ ਹੈ ਸ ਸੀ, ਪਾਰਕ ਤੇ ਵੀ ਚਲੇ ਜਾਂਦੇ ਸਓ।
ਹਾਂਜੀ, ਪਾਰਕ ਤੇ ਐਥੇ ਵੀ ਹੈਗੀ ਏ। ਪਰ ਉੱਥੇ ਆਪਨੀਆਂ ਸਹੇਲੀਆਂ ਬਨ ਗਈਆਂ ਸੀ, ਆਪਣਾ ਸਰਕਲ ਸੀ ਦੁਆਰੇ ਸਾਰੇ ਆਨਨ- ਪਚਾਚਨ ਵਾਲੇ ਸਨ। ਫਿਰ ਕੁਛ ਅਪਨੇ ਸਾਰੇ ਰਿਸ਼ਤੇ ਦਾਰ ਵੀ ਉੱਥੇ ਹੀ ਸਨ ਬੰਦਾ ਕਿਸ ਟਾਈਮ ਦਿਲ ਨਹੀਂ ਲੱਗ ਰਿਹਾ, ਮਨ ਲੱਗਦਾ ਚੱਲ ਕਿਸੇ ਰਿਸ਼ਤੇ ਘਰ ਕੋਲ ਚਲੇ ਜਾਂਦਾ, ਯਾ ਆ ਜਾੰਦੈ। ਹੁਨ ਐਥੇ ਤੇ ਫਿਰ, ਵਡੇ ਇਕੱਲੇ -ਇਕੱਲੇ ਨਹੀਂ, ਹੁਨ ਦਿਲ ਨੀਂ ਲਗਦਾ, ਤਾਹੀਂ ਫੋਨ ਕਰ ਲਈਦੈ ਤੇ, ਮਨ ਨੀ ਲੱਗ ਰਿਹਾ ਸੀ ਅੱਜ ਮੇਰਾ। ਮੈਂ ਕਿਹਾ ਚੱਲਦਾ
ਹਾਂ ਮੈਂ ਮੈਨੂੰ ਤੇ ਪਤਾ ਹੀ ਨਹੀਂ ਸੀ, ਮੈਂ ਤੇ ਵੈਸੇ ਤੁਹਾਨੂੰ ਅੱਜ ਫੋਨ ਕੀਤਾ ਮੈਂ ਕਿਹਾ ਬੜੇ ਦਿਨ ਹੋ ਗਏ ਨੇ, ਫੋਨ ਨੀ ਆਇਆ ਤੇ ਪਤਾ ਕਰਾ ਕੀ ਗੱਲ ਫੋਨ ਨੀ ਆਇਆ, ਬੜੇ ਦਿਨ ਹੋ ਗਏ ਨੇ ਤੁਸੀਂ ਮੈਨੂੰ ਦੱਸਿਆ ਵ। ਤੇ ਮੈਨੂੰ ਪਤਾ ਲੱਗਾ ਵੀ ਤੁਸੀਂ ਓ ਚਲੇ ਗਏ ਓ। ਮਨ ਬੜਾ ਜਾਦਾ ਦਾਸ ਜਾ ਹੋਗੇਆ ਸੁਣ ਕੇ ਮੇਰਾ ਤੇ, ਬਈ ਐਥੇ
ਹਾਂ, ਫੇਰ ਓਥੇ ਛੋਟੇ ਸੈ਼ਰ ਚ ਕੁਛ ਓ ਹੋਰ ਈ ਸਾਬ ਹੋਂਦੇ ਨੇ ਖੁੱਲੇ, ਖੁੱਲੇ ਘਾਰ, ਬਾਰ ਤੇ ਹੋ ਗਏ ਸਬ ਕੁਛ ਏ। ਤੇ ਐਥੇ ਫਲੈਟ ਸਿਸਟਮ ਹੋਂਦਾ ਏ। ਫਲੈਟ ਸਿਸਟਮ ਵਿਚ ਓਨੀਆ ਜਗਾਵਾਂ ਨੀ ਹੋਦੀਂਆਂ। ਤੇ ਸਾਡੇ ਅਪਨੇ ਲੋਕਾ ਦੇ ਘਰਾਂ ਦੇ, ਘਰਾਂ ਦੇ ਸਮਾਨ ਹਾਂਜੀ ਤੇ ਚਾ
ਕਿਥੇ? ਜਿੱਥੇ ਤੁਸ, ਅੱਛਾ ਅ ਚਾਰ ਕਮਰੇ ਨੇ ਤੇ ਮਤਬ ਲੋਬੀ ਐ।
ਹਾਂਜੀ, ਲੋਬੀ, ਰਸੋਈ ਤਿਨ ਬਾਥਰੂਮ ਹੋ ਜਾਂਦੇ ਨੇ। ਤੇ ਮਨ ਫੇਰ ਵੀ ਓਦਰ ਓਥੇ ਸੇ਼ਰਾਂ ਵਿੱਚ, ਕੋਠੀਆਂ ਵਿੱਚ, ਅਲਗ ਹਿਸਾਬ ਦੇ ਓ ਖੁਲੀਆ-ਡੁਲੀਆਂ ਹੁੰਦੀਆਂ ਨੇ ਤੇ ਐਥੇ ਵੀ ਆ ਕੇ ਸੈਟਿੰਗ ਕਰਨੀ ਬੜੇ ਨਾਲ ਨਵੇਂ ਸਿਰਓ ਸਭ ਕੁਛ ਇੱਕ ਯ ਸਭ ਤੋਂ ਜ਼ਿਆਦਾ ਸੈਟਿੰਗ ਦੀ ਮੁਸ਼ਕਿਲ ਹੋਂਦੀ ਐ ਰਸੋਈ ਦੀ।
ਸਈ ਗੱਲ ਐ, ਓਦਾ ਬੜਾ ਖਲੇਰਾ ਹੁੰਦਾ ਐ। ਰਸੋਈ ਦਾ ਸਮਾਨ ਹੁੰਦੈ ਛੋਟਾ ਛ ਛੋਟਾ, ਜਿਦੇ ਵਿੱਚ ਮਤਬ ਓ ਸੰਬਾਲ ਕੇ ਰੱਖਨਾ ਪੈਂਦਾ ਇੱਕ ਚੀਜ ਨਾ ਲੱਬੇ, ਤੇ ਚੀਜ ਰਸੋਈ ਚ ਬਣਾਓਣੀ ਔਖੀ ਹੋ ਜਾਂਦੀ ਐ। ਜਿਵੇਂ ਹਲਦੀ ਨਹੀਂ ਲਭਦੀ ਪਈ ਸਬਜੀ ਬਣਾਣੀ ਏ ਬੰਦਾ ਤੱਕ ਜਾਏਗਾ ਨਾ ਬਈ ਏ ਚੀਜਾ ਸਾਰੇੇਅ ਕਨੀਆਂ ਪੈਂਦੀਆਂ ਨੇ ਇੱਕ- ਇੱਕ ਚੀਜ ਨੂੰ ਸੰਭਾਲ ਕੇ ਰੱਖਨਾ ਪੈਂਦਾ ਵੇ। ਰਸੋਈ ਦਈ ਸਮਾਨ, ਵਾਕਈ ਅਸੀਂ ਕਦੀ ਘਾਰ ਚ ਸਫੇਦਿਆ ਕਰਾਨੇ ਆਂ ਨਾ ਤੇ ਸਬ ਤੋਂ ਜੈਦਾ ਖਲੇੇਰਾ ਰਸੋਈ ਦਾ ਈ ਕਰਦਾ ਏ।
ਹਾਂਜੀ।
ਸਮਾਨ ਬੜਾ ਮੁਸ਼ਕਿਲ ਏ ਸੰਭਾਲਣਾ ਬਈ ਪਾਂਡੇ ਨਹੀਂ ਜੋ ਨਿੱਕਾ-ਨਿੱਕਾ ਸਮਾਨ ਚਾਕੂ ਆ, ਪੀਲਰ ਈ, ਸੋ ਚੀਜ਼ਾਂ ਨੇ ਜਿਹੜੀਆਂ ਇੱਕ ਵੀ ਨਾ ਲੱਭੇ ਤੇ ਸਾਰਾ ਕੰਮ ਲੇਟ ਹੋ ਜਾਂਦਾ ਏ। ਰੋਟੀ ਸਬਜ਼ੀ ਬਣਾਉਣ ਦਾ, ਬੜੀ ਤੁਹਾਡੀ ਕੁੜੀ ਦੀ ਬਾਦਰੀ ਏ ਬਈ। ਬਈ ਇੰਨੀ ਸਿਆਣੀ ਕੁੜੀ ਸਾਡੀ, ਕਿਸ ਤਰ੍ਹਾਂ ਇੰਨਾ ਸਮਾਨ ਸੰਭਾਲ ਲੈ ਜਾਂਦੀ ਹੈ। ਸਿੱਖਿਆ ਲੈਣੀ ਚਾਹੀਦੀ ਤੇਰੇ ਕੋਲੋ, ਬੜੀ ਸਿਆਣੀ ਕੁੜੀ ਹੈ ਤੂੰ ਤੇ।
ਨਹੀਂ ਸਿੱਖਿਆ ਕੀ ਲੈਣੀ, ਜਦੋਂ, ਜਦੋਂ ਸਿਰ ਤੇ ਪੈਂ ਜਾਂਦੀ ਹੈ ਨਾ, ਆਪੇ ਜਾਚ ਆ ਜਾਂਦੀ ਹੈ ਫੇਰ।
ਆਹੋ ਉਹ ਵੀ ਹੈ ਵੇ, ਪਰ ਕਈਆਂ ਨੂੰ ਨਹੀਂ ਆਉਂਦੀ, ਕਈ ਤੇ ਆਪਣੇ ਬੱਸ ਤੇ ਐਵੇਂ ਹੀ ਆ ਬਾਜੀ ਚ ਇੱਧਰ, ਤੇ ਉੱਧਰ। ਸਮਾਨ ਨੂੰ ਸੰ ਸੰਭਾਲ ਦਿਆਂ ਨਹੀਂ, ਤੂੰ ਇਹ ਨੀ ਇਹ ਗੱਲ ਸਹੀ ਹੈਗੀ ਏ, ਤੇ ਕਈ ਕੁੜੀਆਂ ਹੂੰਦੀਆਂ ਸਮਝਦਾਰ ਜਿਹੜਿਆ ਪੂਰਾ ਸਮਾਨ ਸੰਭਾਲਦੀਆਂ ਨੇ। ਤੇ ਕਈਆਂ ਦੀ ਯਾਦਾਸ਼ ਵੀ ਕਮਜ਼ੋਰ ਹੁੰ ਦੀ ਹੈ। ਹੁਣ ਵੀ ਜਾਂਦੀਆਂ ਨੇ, ਕਿੱਥੇ-ਕਿੱਥੇ ਮੈਂ ਪੈ ਕੁਕਿੰਗ ਕੀਤੀ ਏ।
ਨਹੀਂ-ਨਹੀਂ, ਇਹ-ਇਹ, ਇਹ ਗੱਲ ਹੁੰਦੀ ਵੀ ਜੇ। ਹੁਣ ਜਿਵੇੰ ਮੈਂ ਹੀ ਨਾ, ਮੈਂ ਸਮਾਨ ਸੰਭਾਲ ਤਾਂ ਏ। ਹੁਣ ਮੈਨੂੰ ਥੋੜੇ ਦਿਨ ਮੈਂ ਵੀ ਕਈ ਵਾਰੀ ਭੁੱਲ ਜਾਂਦੀ ਹਾਂ ਮੈਂ ਇਹ ਵਾਲੀ ਚੀਜ਼ ਕਿੱਥੇ ਸੰਭਾਲੀ ਸੀ? ਹੁਣ ਥੋੜੇ ਦਿਨ ਲਗਾਤਾਰ ਰਿਪੀਟ ਹੋਈ ਹੋ ਜਾਏਗੀ, ਹੋ ਜਾਏਗੀ ਫਿਰ ਯਾਦ ਬਣੀ ਜਾਏਗੀ। ਵੀ ਹਾਂ, ਇਹ ਸਮਾਨ ਮੈਂ ਇੱਥੇ ਰੱਖਿਆ ਸੀ, ਇਹ ਸਮਾਨ ਮੈਂ ਇੱ
ਹਾਂ, ਕਿਉਂਕਿ ਸਾਡੇ ਨਾ ਉਮਰਾਂ ਦੇ ਹਿਸਾਬ ਨਾਲ ਜਦਾਂਸ਼ਾ ਕਮਜ਼ੋਰ ਹੋ ਗਈ ਆ। ਤੇ ਉਹ ਜੋ ਬੱਚਾ ਜਵਾਨ ਹੁੰਦਾ ਉਹਵੀ ਜਦਾਸ਼ ਚੇਂਜ ਹੁੰਦੀ ਅਸੀਂ ਆਪ ਚੀਜ਼ ਭੁੱਲ ਜਾਂਣੇ ਆ, ਰਸੋਈ ਚ ਰੱਖੇ ਤੇ ਬੜਾ ਦਿਮਾਗ ਲਾ-ਲਾ ਕੇ ਫਿਰ